ਹੈਲੋ ਹੈਲੋ। ਸਤਿ ਸ੍ਰੀ ਅਕਾਲ ਕਿਵੇਂ ਹੋ?
ਵਧੀਆ ਵਧੀਆ ਜੀ ਤੁਸੀਂ ਕਿਵੇਂ ਹੋ?
ਬਸ ਵਧੀਆ।
ਅੱਛਾ ਜੀ ਹੋਰ ਕੀ ਕਰਦੇ ਸੀ?
ਕੁਛ ਨੀ ਬਸ ਬੱਚਿਆਂ ਨੂੰ ਲੈ ਕੇ ਆਏ ਤਾਂ ਇਹੀ ਸੋਚਿਆ ਸੀ ਕਿ ਕੋਈ ਮੂਵੀ ਦੇਖੀ ਹੈ ਕੋਈ ਚੰਗੀ ਲੱਗੇ ਮੂਵੀ ਸੀਰੀਜ਼ ਵੀ ਕਿੰਨੀਆਂ ਹੈਗੀਆਂ ਨਾ ਉਹੀ ਸਰਚਿੰਗ ਚੱਲ ਰਿਹਾ।
ਅੱਛਾ ਤੁਹਾਨੂੰ ਮਤਲਬ ਇੰਟਰਸਟ ਹੈਗਾ ਮੂਵੀ ਸੀਰੀਜ਼ ਚ ਹਨਾ।
ਬਹੁਤ ਜ਼ਿਆਦਾ ਪਰ ਕੀ ਹੈਗਾ ਆ ਬੱਚਿਆਂ ਦੇ ਨਾਲ ਬਹਿ ਕੇ ਦੇਖ ਦੇਖਣ ਨੂੰ ਬੜਾ ਔਖਾ ਹੈ ਬੱਚਿਆਂ ਨਾਲ ਦੇਖਣ ਵਾਲੇ ਅੱਜ ਕੱਲ ਦੀ ਤਾਂ ਅਨਾਜ
ਹੈਲੋ
ਬੱੜਾ ਅੱਛਾ ਲੱਗਦਾ ਸੀ
ਤੁਹਾਡੀ ਆਵਾਜ਼ ਅਟਕ ਰਹੀ ਹੈ ਮੈਨੂੰ ਕੁੱਛ ਸਮੱਝ ਨੀ ਆ ਰਿਹਾ ਤੁਸੀਂ ਕੀ ਬੋਲ ਰਹੇ ਹੋ ਹਾਂਜੀ ਹਾਂਜੀ ਬੋਲੋ ਕੀ ਬੋਲਦੇ ਸੀ
ਹਾਂਜੀ ਹਾਂਜੀ ਮੈਂ ਕਿਹਾ ਅੱਜ ਕੱਲ ਦੀ ਮੂਵੀ ਸੀਰੀਜ ਤਾਂ ਬੱਚਿਆਂ ਨਾਲ ਦੇਖਣ ਵਾਲੀ ਰਹੀ ਨਹੀਂ ਗਈ ਪੁਰਾਣੀਆਂ ਦੇਖਦੇ ਹੁੰਦੇ ਸੀਗੇ ਸਾਰੇ ਜਣੇ ਬਹਿ ਕੇ ਮੂਵੀ
ਹਾਂਜੀ ਹਾਂਜੀ ਸਹੀ ਕਿਹਾ ਪਹਿਲੇ ਦੀ ਮੂਵੀਜ਼ ਵੀ ਅੱਡ ਸੀਗੀਆਂ ਹੁਣ ਦੀਆਂ ਮੂਵੀਜ਼ ਕੰਪੇਅਰ ਕਰੀਏ ਤਾਂ
ਉਹੀ ਉਹੀ ਹਾਂ ਹੁਣ
ਦਿਲ ਬੜਾ ਕਰਦਾ ਦੇਖੀਏ ਬੱਚੇ ਬੋਲਦੇ ਜਿੱਦਾਂ ਮੂਵੀ ਲੱਗੀ ਹੈ ਤੇ ਨਿਆਣੇ ਬੋਲਦੇ ਚੱਲਦੇ ਆਂ ਨਾਂ ਆਪਾਂ ਦੇਖ ਕੇ ਆਉਣੇ ਹਾਂ ਪਰ ਉਹ ਹੁਣ ਅੱਜ ਕਲ ਦੀ ਮੂਵੀਜ਼ ਤਿੰਨ ਪਲਸ ਤੋਂ ਉੱਤੇ ਹੀ ਹੁੰਦੀ ਆ।
ਸਹੀ ਕਿਆ ਸਹੀ ਕਿਆ ਬਿਲਕੁਲ ਸਹੀ ਕਿਆ।
ਉਹਦੇ ਕਰਕੇ ਹਾਂ ਉਮੜਾ ਔਖਾ ਹੈ।
ਹਾਂਜੀ ਮੈਨੂੰ ਵੀ ਮਤਲਬ ਸੀਰੀਜ਼ ਵਗੈਰਾ ਚ ਇੰਟਰਸਟਡ ਹੈਗਾ ਬਟ ਨਾ ਨਹੀਂ।
ਨਿਆਣਿਆਂ ਨੂੰ ਸਮਝਾ ਵੀ ਨੀ ਸਕਦੇ ਨਾ ਆਪਾਂ ਕਿ ਬਈ ਤੁਸੀਂ ਕਿਉਂ ਨੀ ਦੇਖ ਦੇਖ ਸਕਦੇ ਕੀ ਹੈ ਕੋਈ ਕੋਈ ਹਾਂ। ਕੋਈ ਕੋਈ ਮੂਵੀਜ਼ ਤਾਂ ਬਹੁਤ ਅੱਛੀਆਂ ਵੀ ਹੈ
ਹਾਂਜੀ ਹਾਂਜੀ ਦੇਖਿਆ ਜੀ
ਪਰ ਬਹੁਤ ਅੱਛੀਆਂ ਹੁੰਦੀਆਂ ਹੈ
ਹਾਂਜੀ ਹਾਂਜੀ ਸਹੀ ਕਿਹਾ ਹੁਣ ਦੇਖਿਆ ਜਾਵੇ ਤੁਸੀਂ ਪੰਜਾਬੀ ਮੂਵੀਜ਼ ਕੰਪੇਅਰ ਕਰ ਲਓ ਪੰਜਾਬੀ ਮੂਵੀ ਚ ਕਦੇ ਕੁੱਛ ਆਲਤੂ ਫਾਲਤੂ ਗੱਲ ਨੀ ਹੁੰਦੀ ਆਪਾਂ ਬੱਚਿਆਂ ਨਾਲ ਵੀ ਦੇਖ ਸਕਦੇ ਹਾਂ ਏ ਟੂ ਜੈਡ ਸਭ ਵਧੀਆ ਹੁੰਦਾ ਹਸੀ ਮਜ਼ਾਕ ਹੁੰਦੀ ਆ
ਉਹੀ ਪਰ ਇਹ ਜਿਹੜੀਆਂ ਹਿੰਦੀ ਉਹ ਵੀ ਤੇ ਉਹ ਨੀ ਆਪਾਂ ਬੱਚਿਆਂ ਨੂੰ ਦਿਖਾ ਸਕਦੇ
ਸਹੀ ਕਿਹਾ ਉਹ ਫਿਰ ਨਹੀਂ ਦੇਖ ਸਕਦੇ ਹਨਾ
ਚੰਗੀਆਂ ਬਣਦੀਆਂ ਹੀ ਨਹੀਂ ਆ
ਹਾਂਜੀ ਪਤਾ ਨੀ ਅੱਜ ਕੱਲ੍ਹ ਲੋਕਾਂ ਨੂੰ ਵੀ ਕੀ ਹੋਇਆ ਹੋਇਆ ਇੰਨੇ ਮੱਤਲਬ ਗਿਰੀਆਂ ਹੋਈਆਂ ਮੂਵੀਜ਼ ਬਣਾ ਰਹੇ ਨੇ
ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕੁਛ ਇਦਾਂ ਮੂਵੀ ਬਣਾਏ ਕਿ ਵੀ ਨਿਆਣੇ ਵੀ ਦੇਖ ਸਕਣ ਔਰ ਅੱਜ ਕੱਲ੍ਹ ਦੇ ਨਿਆਣੇ ਇਦਾਂ ਹੀ ਕਿ ਦੂਸਰੀ ਮੂਵੀਜ਼ ਲਗਾ ਦੋ ਕਾਰਟੂਨ ਮੂਵੀ ਨੀ ਅਸੀਂ ਦੇਖਣੀ
ਸਹੀ ਕਿਹਾ ਬੱਚਿਆਂ ਚੱ ਬਹੁਤ ਨੱਚੇ ਨੇ
ਬੱਚਿਆਂ ਦੀ ਬੜੀ ਡਿਮਾਂਡ ਹੈ
ਸਹੀ ਕਿਆ
ਓਈ ਸਚੀਂਗ ਚੱਲਨ ਡਈ ਆ, ਕੇੜੀ ਦੇਖੀਏ ਕੈੜੀ ਦੇਖੀਏ।
ਓਹ ਇੱਕ ਦ ਇੱਕ ਨਵੀਂ ਆਈ ਸੀ ਥੋਨ ਪਤਾ? ਰੱਬ ਦਾ ਰੇੜੀਓ ਥ੍ਰੀ?
ਹਾਂਜੀ, ਹਾਂਜੀ।
ਓ ਦੇਖ ਲੋ ਉਹ ਵੀ ਬਦੀਆ ਵਾ, ਓ ਚ ਮੱਤਲਬ ਵਦੀਆ ਹਾਸੀ ਮਜ਼ਾਕ ਵੀ ਆ ਤੇ ਪਿੱਚਰ ਵੀ ਬੋਤ ਵਦੀਆ ਇੰਟਰਸਟਿੰਗ ਆ ਮੱਤਲਬ ਦੇਖਨ ਨੂੰ ਵੀ। ਹਾਂਜੀ, ਨਈ, ਨਈ, ਨਈ ਓਚ ਤੇ ਪੰਜਾਬੀ ਮੂਵੀ ਆ ਹਾਸੀ ਮਜ਼ਾਕ ਆ, ਤਰਸੇਮ ਜੱਸਰ ਤੇ ਨਿਮਰਤ ਖੈਰਾ ਦੀ ਆ।
ਓਕੇ, ਓਕੇ, ਓਕੇ ਮੈਂ ਓ ਲਗਾਊਂਗੀ, ਹੂਣ ਦੂਸ ਰੀ ਵੀ ਆਈ ਨਾ, ਕੈਰੀ ਓਨ ਜੱਟਾ ਫੋਰ।
ਹਾਂਜੀ, ਹਾਂਜੀ ਓ ਵੀ ੲ ਇੱਕ ਆਈ ਆ।
ਹਾਂਜੀ।
ਓ ਗਿੱਪੀ ਗਰੇਵਾਲ ਦੀ ਆ ਨਾ?
ਹਾਂ ਗਿੱਪੀ ਗਰੇਵਾਲ ਦੀ ਆ।
ਹਾਂਜੀ, ਹਾਂਜੀ ਪਤਾ।
ਦੇਖਣੀ ਆ ਓ, ਓ ਮੂਵੀ ਦਾ ਟ੍ਰੇਲਰ ਦੇਖੇਆ ਸੀ?
ਹਾਂਜੀ ਦੇਖ ਲੋ ਜੀ, ਬ ਵਦੀਆ ਓ ਵੀ ਦੇਖੀ ਜਾਵੇ ਤਾ ਬਟ, ਮੈਨੂੰ ਰੱਬ ਦਾ ਰੇੜੀਓ ਜਾ਼ਦਾ ਪਸੰਦ ਆਈ ਆ, ਸਾਰੀਆਂ ਮੂਵੀਆਂ ਨਾਲੋਂ।
ਮੈਂ ਰੱਬ ਦਾ ਰੇੜੀਓ ਦੇਖੂੰਗੀ, ਹੈਗੀ ਆ ਮੇਰ ਕੋਲ ਐਪਲੀਕੇਸ਼ਨ ਫੋਨ ਤੇ। ਓਦੇ ਚ ਨਾ ਆ ਜਾਂਦੀ ਆਂ ਮੂੰਵੀ, ਸਾਰੀਆਂ ਮੂਵੀਜ਼ ਨਾ ਆ ਜਾਂਦੀਆਂ ਏ ਤਾਂ ਓਦੇ ਤੇ, ਲਗਾ ਲੈਂਨੀ ਆ ਟੀ ਵੀ ਨਾਲ ਕਨੈਕਟ ਕਰਕੇ। ਫੇਰ ਸਾਰੇ ਬੈਅ ਕੇ ਦੇਖ ਲੈਂਦੇ ਆ।
ਚਲੋ ਵਦੀਆ ਫੇਰ ਤਾਂ, ਤੋਡੇ ਕੋਲ ਇੱਕ ਐਪ ਵਗੈਰਾ ਹੋਊ ਨਾ ਜਿਤੇ ਮੂਵੀ ਵਗੈਰਾ ਆ ਜਾਂਦੀ ਆ ਨੇ ਨਈ ਤਾ ਫੇਰ ਮੂੰਵੀ ਸ਼ੇਤੀ ਮਿਲਦੀਆਂ ਨੀ।
ਹਾਂਜੀ, ਨਈ ਮੇਲਦੀਆਂ, ਐ ਐਪਲੀਕੇਸ਼ਨ ਤੇ ਮਿਲ ਜਾਂ
ਅੱਛਾ, ਅੱਛਾ ਚਲੋ ਵਦੀਆ ਫੇਰ ਤਾਂ। ਹੋਰ ਸੁਨਾਓ ਤੁਸੀਂ ਕੀ ਕਰਦੇ ਸੀ? ਰੋਟੀ ਪਾਣੀ ਖਾ ਲੇਆ?
ਏ ਹੀ ਸੀ ਚੀਜ ਚੱਲਨ ਡਈ ਆਂ, ਬਿਜੀ ਹੋਈ ਹਾਂਜੀ, ਹਾਂਜੀ ਬੀਜੀ਼ ਹੈਗੀ ਕਿ ਕੇੜੀ ਮੂਵੀ ਦੇਖੀਏ ਕਿ
ਅੱਛਾ, ਅੱਛਾ ਕੋਈ ਨਾ ਮੈਂ ਥੋਨੂੰ ਜੋ ਸਜੈਸਟ ਆ ਕੀਤੀ ਤੁਸੀਂ ਦੇਖ ਲੇਓ ਫੇਰ ਮੈਨੂੰ ਦੱਸੇਓ ਕਿੱਦਾਂ ਦੀ ਲੱਗੀ ਤੁਆਨੂੰ।
ਜਰੂਰ ਦੇਖੋਗੀ ਓ ਸਾਰੀ ਮੂਵੀਜ਼, ਜੇੜੀ ਤੁਸੀਂ ਬੋਲ ਰੇ ਓ ਨਾ ਰੱਬ ਦਾ ਰੇੜੀਓ ਐ। ਰੱਬਦਾ ਰੇੜੀਓ ਤੇ ਪੈਲੇ ਵਾਲੀ ਆਂ ਤਾਂ ਮੈਂ ਦੇਖੀਆਂ ਯਾ।
ਅੱਛਾ ਜੀ।
ਹਾਂਜੀ ਪੈਲੇ ਆਲੀਆਂ ਦੇਖੀਆਂ, ਨਵੀਂ ਦੇਖਣੀ ਸੀ ਨੀਮ੍ਰਤ ਖੈਰਾ ਵਾਲੀ ਓ ਪਰ ਦੇ
ਅੱਛਾ ਜੀ, ਕੋਈ ਨਾ ਹੁਨ ਦੇਖ ਲੇਓ ਫੇਰ ਤੁਸੀਂ ਵੀ
ਚੰਗੀ ਆ ਤੁਸੀਂ ਬੋਲ ਰੇ ਓ ਤਾਂ ਮੈਂ ਜ਼ਰੂਰ ਦੇਖ
ਹਾਂਜੀ, ਹਾਂਜੀ ਜਰੂਰ ਦੇਖ ਮੈਂ ਥੋਨੂੰ ਏ ਪੁੱਛਨਾ ਸੀ, ਥੋਨੂ ਗੋਬੀ ਦੇ ਪਰੌਂਠੇ ਬਨਾਓਣੇ ਆਉਂਦੇ ਆ?
ਹਾਂਜੀ।
ਥੋਡਾ ਸਟਫਿੰਗ ਬਾਹਰ ਨਿਕਲਦਾ?
ਨਈ, ਨਈ ਏਦਾਂ ਨੀ।
ਮੈਂ ਨਾ ਜਦੋਂ ਬਣਾਉਦੀ ਨਾ ਸਟਫਿੰਗ ਬਾਹਰ ਨਿਕਲਦਾ। ਤੁਸੀਂ ਮੈਨੂੰ ਦੱਸੋਗੇ ਕਿਵੇਂ ਮਤਲ ਤੁਸੀਂ ਬਣਾਉਂਦੇ ਹੋ?
ਕੁੱਛ ਨੀ ਪ੍ਰੋਬਲਮ ਬ ਓ ਕਦੂ ਕਸ ਕੀਤਾ ਨਾ ਆਪਾਂ ਗੋਬੀ ਨੂੰ।
ਹਾਂਜੀ।
ਕਲ ਨਾ ਚੋਪਰ ਆਏ ਨਾ ਚੋਪਰ ਦੇ ਵਿੱਚ ਕਰੋ, ਓਨਾਂ ਨੂੰ ਪਾਣੀ ਨੀ ਛੱਡਦਾ ਓਦੇ ਅੰਦਰ, ਜਿੱਦਾਂ ਆਪਾਂ, ਦੂਸਰਾ ਏਦਾਂ ਕਿ ਕੱਦੂਕਸ ਕਰਦੇ ਐ ਨਾ ਕਿਉ ਕਿ
ਹਾਂਜੀ?
ਪਾਣੀ ਨਿਕਲ ਓ ਪਰੌਂਠੇਆਂ ਨੂੰ, ਬਣਾਓਣਾ ਬੋਤ ਔਖਾ ਹੋ ਜਾਂਦਾ ਨਾ ਤੇ ਇਹਨ ਨੂੰ ਚੋਪਰ ਦੇ ਵਿੱਚ ਹੀ ਕਰੋ। ਤਾਂ ਉਹਦੇ ਅੰਦਰ ਮਤਲਬ ਸਾਰਾ ਜੋ ਪਾਉੰਦਾ ਹੈ ਨਾ ਮਸਾਲੇ ਰ ਕਰਨੇ। ਉਹਦੇ ਅੰਦਰ ਪਾਲੋ। ਪਾਣੀ ਨੀ ਨਿਕਲੇਗਾ ਬਿਲਕੁਲ ਵੀ। ਫੇਰ ਤੁਸੀਂ ਉਹਦੇ ਪਰੌਂਠੇ ਬਣਾ ਸਕਦੇ ਹੋ ਬਹੁਤ ਵਧੀਆ ਬਣੇ ਗੇ। ਅਗਰ ਕੱਦੂ ਕਸ ਕਰਾਂਗੇ ਨਾ ਤੇ, ਹਾਂਜੀ। ਹਾਂਜੀ। ਆਪਾਂ ਜਦੋਂ ਵੇਲਣਾ ਫੇਿਰਦੇ ਹਾਂ। ਉ ਕਿ ਦੱਬਦੇ ਆ ਨਾ ਤਾਂ ਉਹਦੇ ਕਰਕੇ। ਪਾਣੀ ਬਾਹਰ ਆ ਜਾਂਦਾ ਹੈ। ਅਗਰ ਆਪਾਂ ਚੋਪਰ ਦੇ ਵਿੱਚ ਕਰਾਂਗੇ ਨਾ ਚੋਪ ਚੋਪਰ ਚ ਪ੍ਰੋਬਲਮ ਨੀ ਆਏਗਾ। ਚੌਪਰ ਦੇ ਵਿੱਚ ਬਹੁਤ ਅੱਛਾ ਮਤਲਬ ਬਣੇਗਾ। ਉਹ ਬਾਹਰ ਵੀ ਨੀ ਆਏਗੀ ਤੁਸੀਂ ਜੇ ਨਮਕ ਪਾਓਗੇ ਨਾ ਸਭ ਕਰੋਗੇ ਤਾਂ ਉਹਦੇ ਅੰਦਰ ਕੁਛ ਨੀ ਹੋਏਗਾ ਫਿਰ।
ਅੱਛਾ-ਅੱਛਾ ਤੇ ਤੁਸੀਂ ਮਸਾਲੇ ਵਗੈਰਾ ਕਿਹਦੇ ਪਾਂਦੇ ਹੋ?
ਹਾਂਜੀ। ਮਸਾਲੇ ਆਪਣਾ ਅ ਨੂਣ ਲਾਲ ਮਿਰਚਾਂ ਦਾ ਪਾਊਡਰ ਜਿਹੜਾ ਤੇ ਕੀ ਬੋਲਦੇ ਨੂੰ ਮਸਾਲੇ ਗਰਮ ਮਸਾਲਾ ਤੇ ਧਨੀਆਂ ਪਾਊਡਰ ਚਾਟ ਮਸਾਲਾ ਹੈਗਾ ਉਹ ਵੀ ਪਾਲੋ। ਅਮਚੂਰ ਪੋਡਰ ਪਾ ਲੋ। ਸਭ ਤੋਂ ਵਧੀਆ। ਟੇਸਟ ਬਹੁਤ ਅੱਛਾ ਹੁੰਦਾ। ਪਿਆਜ ਵੀ ਨਾ ਮੈਂ ਪਿਆਜ ਵੀ ਔਰ ਅਦਰਕ ਵੀ ਭੁਨਨੀ ਆ। ਚੁਪ ਕਰਕੇ ਹਾਂਜੀ। ਉਦਾ ਫਲੇਵਰ ਬਹੁਤ ਅੱਛਾ ਹੁੰਦਾ ਹੈ। ਤੁਸੀ ਟਾਰੲਈ ਕਰੋ ਗੇ। ਬਹੁਤ ਅੱਛਾ ਸੀ ਗਾ। ਜ ਹੋਣਾ ਥੋੜਾ ਜਿਹਾ ਪਾਉਣਾ। ਕਿ ਫਲੇਵਰ ਆਵੇ ਨਾ ਥੋੜਾ, ਤੇ ਉਹ ਬਹੁਤ ਅੱਛਾ ਲੱਗੇਗਾ। ਹਾਂ। ਤੂੰ ਉਹ ਦੇਖਿਓ, ਕਿਉਂਕਿ ਕੀ ਹੈ ਫੇਰ ਉਹ
ਕੱਲ ਮੋਮੋਜ਼ ਮੰਗਾਇਆ ਮਤਲਬ ਬਣਾਏ ਸੀਗੇ। ਤੇ ਮੋਮੋਜ਼ ਮੈਂ ਲਸਣ ਪਾਇਆ, ਅਦਰਕ ਦੀ ਪੇਸਟ ਪਾਈ ਹਨਾ। ਲਸਣ, ਅਦਰਕ ਦੀ। ਬਟ ਉਹ ਲਸਣ ਇੰਨਾ ਜ਼ਿਆਦਾ ਹੋ ਗਿਆ ਕਿ ਉਹ ਮੋਮੋਜ਼ ਵੀ ਨਹੀਂ ਖਾਂਦੇ ਗਏ।
ਨਹੀਂ ਇਹਦੇ ਚ ਥੋੜਾ ਲੈਣਾ। ਮੀਨਸ ਥੋੜਾ ਫਲੇਵਰ ਹੀ ਦੇਣਾ ਆਪਾਂ। ਜ਼ਿਆਦਾ ਸਾਰਾ ਨੀ ਪਾਉਣਾ। ਜਿਆਦਾ ਨਹੀਂ ਪਾਉਣਾ। ਥੋੜਾ ਜਹਾ ਪਾਓ, ਪਰ ਬਹੁਤ ਪਰ ਮੈਂ ਮੇਥੀ ਦੇ ਪਰੋਂਠੇ ਵੀ ਬਣਾਉਣੀ ਨਾ ਉਹਦੇ ਚ ਵੀ ਮੈਂ ਪਾਉਦੀ ਆ। ਪਿਆਜ ਦੇ ਨਾਲ ਉਹ ਚੋਪ ਕਰਕੇ ਨਾ ਹਾਂਜੀ- ਹਾਂਜੀ-ਹਾਂਜੀ ਉਹ ਵੀ ਬਣਾਉਂਦੇ। ਉਹ ਬਹੁਤ ਅੱਛੇ ਲੱਗਦੇ।
ਹਾਂਜੀ। ਮੈਂ ਵੀ ਮਤਲਬ ਮੈਂ ਵੀ ਮੰਗ, ਬਣਾ ਲੈਂਦੀ ਹਾਂ। ਮਤਲਬ ਮੰਮਾ ਵੀ
ਉਹ ਬਹੁਤ ਅੱਛੇ ਬਣਦੇ। ਉਹ ਦਾਲ ਰਾਤ ਦੀ ਦਾਲ ਬੱਚੇ ਹਨ ਨਾ। ਮੈਂ ਪਤਾ ਕਰ ਟਰਾਈ ਕੀਤਾ ਸੀ। ਉਹਨਾਂ ਨੂੰ ਫਿਰ ਤੋ ਤੜਕਾ ਲਾ ਕੇ ਨਾ ਪਿਆਜ ਦਾ, ਹਰੀ ਮਿਰਚੀ ਦਾ। ਤਾਂ ਉਹਨੂੰ ਇਹ ਕਰਕੇ ਫੇਰ ਮੈਂ ਆਟਾ ਗੁੰਨਿਆ ਸੀ। ਉਹਦਾ ਡਬਲ ਦੋ ਤੜਕਾ ਲਗਾ ਕੇ ਦਾਲ ਨੂੰ ਬਹੁਤ ਅੱਛੇ, ਬੜੇ ਬਹੁਤ ਅਛੇ, ਬੜੇ ਸੁਵਾਦ ਸੀਗੇ। ਟਾਈਮ ਲੱਗਿਆ। ਥੋੜਾ ਚੀਜ਼ ਬੋਲਦੇ ਨਾ ਜਿਹੜੀ ਔਖੀ ਹੁੰਦੀ ਆ ਪਰ ਉਹ ਬਾਅਦ ਚ ਸਵਾਦ ਵੀ ਬੜੀ ਲੱਗਦੀ ਐ। ਮੈਂ ਉਹ ਟਰਾਈ ਕੀਤਾ ਬਹੁਤ ਅੱਛੇ ਲੱਗੇ। ਤੁਸੀਂ ਇੱਕ ਵਾਰ ਟਰਾਏ ਕਰਿਓ? ਕਿਉਂਕਿ ਆਪਾਂ ਓਦਾਂ ਵੀ ਰੋਟੀ ਨਾਲ ਖਾਂਨੇ ਡਬਲ ਤੜਕਾ ਲਾਈਏ ਤੇ ਬੜੀ ਸਵਾਦ ਲੱਗਦੀ। ਹੁਣ ਮੈਂ ਪਰੌਂਠੇ ਦੇ ਵਿੱਚ ਅਜ ਮਾਇਆ ਸੀ ਮੈਂ ਕਿਹਾ ਚੱਲ ਇਹ ਏਦਾਂ ਦੇਖਦੇ ਆ। ਕਿੱਦਾ ਲਗਦਾ। ਬਹੁਤ ਸਵਾਦ ਬਣੇ ਸੀ।
ਅੱਛਾ ਜੀ। ਮੈਂ ਵੀ ਫਿਰ ਟਰਾਈ ਕਰ ਫਿਰ ਤੁਹਾਨੂੰ ਜੇ ਮੈਨੂੰ ਕੁਛ ਯਾਦ ਨਾ ਆ ਫਿਰ ਮੈਂ ਤੁਹਾਨੂੰ ਪਰਸਨਲ ਕਾਲ ਕਰਕੇ ਪੁੱਛ ਲੋੋ ਜੀ।
ਹਾਂ। ਤੁਸੀ ਹੋ? ਬੜੇ ਸਵਾਦ ਲਗੇ ਸਾਰਿਆਂ ਨੂੰ ਬੜੇ ਪਸੰਦ ਆਓਗੇ।
ਫਿਰ ਮੈਂ ਟਰਾਈ ਕਰਕੇ ਇੱਕ ਅਸੀਂ ਮਤਲਬ ਜ਼ਿਆਦਾਤਰ ਸਾਡੇ ਉ ਨਾ ਜਿੱਥੇ ਅਸੀਂ ਰਹਿੰਦੇ ਹਾਂ ਉ ਲੋਕ ਜ਼ਿਆਦਾਤਰ ਰਾਜਮਾਂ ਚਾਵਲ ਜ਼ਿਆਦਾ ਖਾਂਦੇ ਆ ਉਹ ਵੀ
ਪੰਜਾਬੀਆਂ ਦਾ ਫੇਵਰੇਟ ਡਿਸ਼ ਹੈ ਨਾ ਰਾਜਮਾ ਬੜੇ ਖੁਸ਼ ਹੋ ਗੇ। ਬੜੇ ਸਵਾਦ ਲੱਗਦੇ ਹੋ
ਹਾਂਜੀ।
ਉਹਨਾ ਨੂੰ ਸੀਟੀ ਕਰਾ ਕੇ ਨਾ ਫੇਰ ਬਾਅਦ ਚ ਤੜਕਾ ਲਾਉਂਦੀ ਹਾਂ।
ਅਸੀਂ ਵੀ ਉਦਾਂ ਹੀ ਕਿੰਦੇ ਪਹਿਲੇ ਸੀ। ਸਬਜੀ ਬਣਾ ਲੈਂਦੇ ਹਾਂ ਉਹ ਬੁਇਲ ਹੋ ਗਏ ਤੇ ਇੱਕ ਸਾਈਡ ਤੜਕਾ ਰੱਖ ਦਿੰਦੇ ਹ ਪਿਆਜ ਤਾ ਪਹਿਲੇ ਪਿਆਜ ਮਿਕਸਰ ਚ ਕਰਕੇ ਪਾ ਦਿੰਦੇ ਹਾਂ ਫੇਿਰ ਟਮਾਟਰ ਵਗੈਰਾ ਮ ਮਸਾਲੇ ਵਗੈਰਾ ਪਾ ਕੇ ਤੜਕਾ ਤਿਆਰ ਹੋ ਗਿਆ ਫੇਰ ਉਤੋਂ ਰਾਜਮਾਂ ਪਾ ਦਿੰਦੇ ਆਂ
ਹਾਂਜੀ ਬਹੁਤ ਸਵਾਦ ਲੱਗਦਾ।
ਹਾਂਜੀ ਹਾਂਜੀ
ਮੈਂ ਏਦਾਂ ਹੀ ਕਰਦੀ ਹਾਂ ਕਿਉਂਕਿ ਪਹਿਲਾਂ ਨਾ ਮੈਂ ਪਰ ਏਦਾਂ ਹੀ ਨਾ ਤੜਕਾ ਲਗਾ ਦਿੱਤਾ ਸੀ ਨਾਲ ਹੀ ਲਾਤਾ ਤਾਂ ਉਹ ਮੈਂ ਦਿਮਾਗ ਚੋਂ ਨਿਕਲ ਗਿਆ ਕੇ ਵੱਖਰਾ ਕਰਨਾ ਪਰ ਮੈਂ ਤੜਕਾ ਲਗਾ ਕੇ ਇੱਦਾਂ ਕੇ ਉਹ ਨਾ ਫਲੇਵਰ ਹੀ ਨਹੀਂ ਆਇਆ ਓਦਾ ਜਿੱਦਾਂ ਆਪਾਂ ਬਣਾਉਂਦੇ ਉਹ ਫਲੇਵਰ ਹੀ ਨਹੀਂ ਆਇਆ ਬਿਲਕੁਲ ਮੈਂ ਫਿਰ ਛੱਡ ਹੀ ਦਿੱਤਾ ਮੈਂ ਕਿਹਾ ਮੈਂ ਨੀ ਕਰਨਾ ਬਾਅਦ ਦੇ ਵਿੱਚ ਨਾ ਵੀਡੀਓ ਦੇਖੀ ਸੀ ਕੋਈ ਫੋਨ ਤੇ
ਹਾਂਜੀ
ਫੇਰ ਮੈਂ ਉਹਦੇ ਵਿੱਚ ਦੇਖਿਆ ਸੀਗਾ ਏਦਾਂ ਬਣਾਉਂਦੇ ਫੇਰ ਮੈਂ ਉਹ ਮਸਾਲਾ ਲਿਆਂਦਾ ਇਹ ਰਾਜਮਾ ਦਾ ਫੇਰ ਉਹਦੇ ਚਗੀ ਉਹ ਬਹੁਤ ਸਵਾਦ ਰਾਜਮਾ ਚੋਲ
ਅੱਛਾ, ਅੱਛਾ ਚਲੋ ਵੈਸੇ ਵੀ ਹੁਣ ਮੈਨੂੰ ਕਾਲ ਆ ਰਿਹਾ। ਤੁਹਾਡੇ ਬਾਅਦ ਚੋਂ ਗੱਲ ਕਰਦੀਾਂ ਜੀ ਮੈਂ ਟਰਾਈ ਕਰਕੇ ਦੇਖੂ ਫੇਿਰ ਤੁਹਾਨੂੰ ਕਾਲ ਕਰ ਲਊ ਜੀ।
ਹਾਂਜੀ, ਹਾਂਜੀ ਓਕੇ ਸਤਿ ਸ਼੍ਰੀ ਅਕਾਲ।
ਹਾਂਜੀ ਸਤਿ ਸ਼੍ਰੀ ਅਕਾਲ ਜੀ।